ਹੋਰ ਸਾਰੇ ਵਧੀਆ?
ਹਾਂਜੀ- ਹਾਂਜੀ ਜੀ ਜਿਹੜਾ ਕੁਛ
ਠੀਕ ਹੋ ਤੁਸੀਂ? ਤੁਹਾਨੂੰ ਨਲੀਆਂ ਲੱਗ ਗਈਆਂ ਸੀਗੀਆਂ ਵਿੱਚ।
ਨਾ, ਇਹ ਤਾਂ ਹੋ ਜੁਕਾਮ ਹੋ ਗਿਆ ਸੀ ਥੋੜਾ ਜਿਹਾ।
ਅੱਛਾ ਜੁਕਾਮ ਆ ਠੀਕ ਹੈ ਜੀ, ਹੋਰ ਦੱਸੋ ਤਿਆਰੀ ਚਰੀ ਵਧੀ ਚੱਲ ਰਹੀ ਪੇਪਰਾਂ ਕੀ?
ਹਾਂ ਬੱਚੇ ਕਰ ਲੈਂਦੇ ਨੇ, ਕ ਅਸੀਂ ਪੜ੍ਹਾ ਲੈਂਦੇ ਹਾਂ ਜਿੰਨਾ ਸਾਨੂੰ ਆਉਂਦਾ।
ਹਮ ਤੁਸੀਂ ਕਿਹੜਾ ਸੈਂਤੀ ਸਾਲ ਦੇ ਓ, ਤੁਸੀਂ ਤਾਂ ਬੱਤੀ ਤੇਤੀ ਸਾਲਾਂ ਦੇ ਹੋ। ਤੁਸੀਂ ਵੀ ਤਿਆਰੀ ਕਰ ਸਕਦੇ ਹੋ ਪੇਪਰਾਂ ਵਾਸਤੇ।
ਨਾ ਬੇਟਾ ਅਸੀਂ ਪੰਜਾਹ ਸਾਲ ਦੇ, ਸਾਡੇ ਜਵਾਕ ਪੜ੍ਹ ਰਹੇ ਹੁਣ।
ਅੱਛਾ ਜੀ।
ਹਾਂਜੀ। ਇਨਾ ਆੰਦਾ ਤਾਂ ਹੈ ਨੀ, ਫ ਪੰਜਾਬੀ- ਪੰਜੁਬੀ ਅਸੀਂ ਵਧੀਆ ਕਰ ਲੈਂਦੇ ਹਾਂ। ਤਾਂ ਪੰਜਾਬੀ ਚ ਮਦਦ ਕਰ ਦੇਈਦੀ ਆ।
ਠੀਕ ਆ, ਮੈਂ ਵੀ ਹਾਂ ਜੀ ਪੇਪਰਾਂ ਦੀ ਤਿਆਰੀ ਕਰਦਾ ਹਾਂ। ਹਾਂ, ਹਾਂਜੀ ਮੈਂ ਚੋਂਕੀਦਾਰ ਮਾਲੀ ਦਾਰੀ ਕਰਦਾ ਜੀ।
ਫੇਰ ਫਿਰ ਵੀ ਸੋਂਖੇ ਨੀ ਸਾਡੇ ਬੱਚੇ ਦਿੰਦੇ ਨੇ ਅਸੀ ਦੇ
ਸੋਖੇ ਨੇ ਜੀ ਧੂੰਆਂ ਨਿਕਲ ਜਾਂਦਾ ਸੀ ਸਾਡਾ।
ਹਾਂ ਅੱਜ-ਕੱਲ ਤਾਂ ਪੇਪਰ ਈ ਨੀ ਆਂਦੇ ਜੀ।
ਹਾਂਜੀ, ਸਰਕਾਰ ਬੋਹਤ ਹਾਂਜੀ ਸਰਕਾਰ ਬੋਹਤ ਬਦੀਆ ਜੀ ਆਪਨੀ ਪੇਪਰ ਨੀ ਆਂਦੇ ਬੱਚੇ ਖੁਸ਼ ਹੁੰਦੇ ਜਿਵੇਂ ਬਚਪਨ ਚ ਪੇਪਰ ਨਹੀਂ ਆਂਦੇ ਤੇ ਨਾ ਮਤਲਬ ਕੈ ਦਿ ਟੀਚਰ ਨਾਨ ਕਲਾਸ ਖਾਲੀ ਹੋਜੇ ਕੋਈ ਚੱਕਰ ਨੀ
ਓ ਜੋ ਆਂਖਨ ਵਾਜਾਂ ਹੋ ਜਾਂਦੀਆਂ ਨੇ
ਕਿਸੇ ਟੈਮ ਵੀ ਪੇਪਰ ਨਾ ਹੀ ਹੋਣ ਤਾਂ ਬਦੀਆ ਇਤਰੀ ਪਾਸ ਹੋ ਜਾਈਏ ਕੋਈ ਟੈਂਸ਼ਨ ਨੀ।
ਹਾਂ ਅੱਜ-ਕੱਲ ਤਾਂ ਏਹੀ ਬਸ ਜੇੜੇ ਸਰਕਾਰੀ ਪੇਪਰ ਦੀ ਤੇਆਰੀ ਕਰਦੇ ਨੇ ਓਨਾਂ ਨੂੰ ਬੋਹਤ ਓਖਾ ਹੁੰਦਾ ਪੰਜ ਸਾਲ ਤੱਕ ਪੇਪਰ ਈ ਨੀ ਆਂਦੇ ਫੇਰ ਪੇਪਰ ਆਂਦੇ ਰਿਜਲਟ ਨੀ ਆਂ ਰਿਜ਼ਲਟ ਆ ਜਾਂਦੇ ਨੇ ਦਾੱਸ ਦੇਓ ਨੀ ਵੀ ਕਿੱਥੇ ਜਾਨਾ। ਸਾਰੇ ਬੱਚਾਰੇ ਬੱਚੇ ਵਿੱਚੇ ਉਮਰ ਲੱਗ ਜਾਂਦੀ ਏ ਕਈਆਂ ਦੀ ਤਾਂ
ਹਾਂ ਏਹੀ ਤਾਂ ਗਾੱਲ ਆ।
ਹਾਂਜੀ।
ਪੇਪਰ ਸੇਰ ਤੇ। ਪੈਲ ਤਿੰਨ ਤਰੀਕੇ ਕੀ ਹੋ ਗਏ ਨਾ ਹੁਨ ਪੈਲਾਂ ਤੇਆਰੀ ਕਰੋ, ਪੇਪਰ ਦੋ ਫੇਰ ਪੇਪਰ ਇੰਟਰਵਿਊ ਦੋ ਫੇਰ ਇੰਟਰਵਿਊ ਤੇ ਬਾਦ ਪੇਪਰ ਜਦ ਨਿਕਲ ਸਾਰਾ ਕੁਛ ਨਿਕਲ-ਨੁਕਲ ਗੇਆ ਕਾਊਂਸਲਿੰਗ ਕੁਂਸਲਿੰਗ ਹੋ ਗਈ ਓ ਤੋਂ ਬਾਦ ਧਰਨਾ ਲਾਓ ਧਰਨੇ ਦੇ ਬਾਦ ਕਿਧਰੇ ਜਾਕੇ ਪੇਪਰ ਨਿਕਲੇਗਾ।
ਹਾਂ ਅੱਜ-ਕੱਲ ਤਾਂ ਧਰਨੇ ਤੋਂ ਬਿਨਾਂ ਵੀ ਭਰਾ ਓ ਦਾ ਨਾਂ ਕੋਈ ਪੁੱਛਦਾ ਵੀ ਨੀ।
ਹਾਂ ਜੀ ਬਿਨਾਂ ਧਰਨੇ ਤੋਂ ਤਾਂ ਕੋਈ ਕਾੰਮ ਹੁੰਦਾ ਹੀ ਨਹੀਂ
ਜੀ ਹਰ ਚੀਜ਼ ਚ ਕੋਈ ਐਨੇ ਸਾਲ ਹੋ ਜੇੜਾ ਕਾੰਮ ਕਰ ਨੇ ਓਨਾ ਨੂੰ ਵੀ ਤਾਂ ਅਪਨੇ ਤਾਣੇ ਪੈਂਦੇ ਨੇ ਏਨਾ ਨੂੰ ਪੱਕੇ ਕਰੋ ਓਨਾਂ ਨੂੰ ਤੇ ਜੇੜੇ ਲੱਗੇ ਨੇ ਵਿਚਾਰੇ ਓਨਾਂ ਨੂੰ ਆਪਦੇ ਖਾਤਰ ਧਰਨੇ ਲਾਂਣੇ ਪੈਂਦੇ ਨੇ ਸਾਡੇ ਪੇਪਰ ਦੋ ਸਾਨੂੰ
ਹਾਂ
ਧਰਨੇ ਤਾਂ ਅੱਜ-ਕੱਲ ਆਮ ਗਾੱਲ ਹੋਗੀ ਜੀ ਪੰਜਾਬ ਚ
ਹਾਂ, ਆਮ ਗਾੱਲ ਆ ਜੀ ਹੁਨ ਤਾਂ ਪ੍ਰੋਟੈਸਟ ਐ।
ਹਾਰ ਚੀਜ਼ ਲਈ ਜਵਾਕ ਜੇੜੇ ਸੜਕਾਂ ਤੇ ਬੈਠੇ ਰੈਂਦੇ ਨੇ
ਹੂੰ।
ਹੁੰਦਾ ਨਈ ਹੁੰਦਾ ਈ ਫਰਕ
ਸਈ ਗਾੱਲ ਆ ਜੀ।
ਹੂੰ।
ਏ ਤਾ‌ਚਲੋ ਟੈਮ-ਟੈਮ ਦੀ ਗਾੱਲ ਆ ਇੱਕ ਵਾਰ ਜੇ ਸਰ ਸਰਕਾਰੀ ਨੋਕਰੀ ਮਿਲ ਜੇ ਫੇਰ ਤਾਂਈ ਤੇ ਲੋਕ ਪ੍ਰਾਈਵੇਟ ਗੇ ਧੱਕੇ ਖਾਨਤੇੇ ਅਛੀਗਾ ਬੰਦਾ ਕਯੋਂਕਿ ਆਨ ਦੇ ਟੈਮ ਪ੍ਰਾਈਵੇਟ ਸਕੂਲ ਨਾ ਬਰਾਬਰ ਐ ਲੋਕ ਲੋਕਾਂ ਨੂੰ ਫੈਸ਼ਨ, ਪਿੱਛਾ, ਜਾਂ ਇਟਾਗ੍ਰਾਮ ਕੀ ਰੋਏਲਟੀ ਜਾਂ ਸ਼ੋਹਰਤ ਦੇਖ ਦੋ ਕਾ ਲੋਕ ਅਮੀਰ ਬਨਨਾ ਚਾਹਾਂ ਹੁਨ ਅਮੀਰ ਓ ਬਨੇਗਾ ਜੇੜਾ ਪੈਂਲਾ ਹੀ ਜਾਦਾ ਅਮੀਰ ਆ। ਅਮੀਰ ਤੇ ਹੋਰ ਅਮੀਰ
ਹਮ ਸਹੀ ਐ ਬੇਟਾ।
ਅੰਬਾਨੀ, ਐਲ ਨਮਸਕ ਬਣਨਾ ਚਾਹ ਐਲ ਨਮਕ ਰੱਬ ਬਣਨਾ
ਅਹਾਂ- ਹਾਂ- ਹਾਂ।
ਅਮਰਣ, ਹੋਰ ਜਿਹੜਾ ਵਿਚਾਰਾ ਤੀਹ ਹਜ਼ਾਰ ਕਮਾ ਰਹੇ ਸੱਠ ਹਜ਼ਾਰ ਕਮਉਣਾ ਚਾਹ, ਸੱਠ ਵਾਲਾ ਨੱਬੇ -ਨੱਬੇ ਵਾਲਾ ਇੱਕ ਫੇਰ ਤਿੰਨ -ਚਾਰ -ਪੰਜ ਲਾਲਚ ਕਰਦਾ ਤਾਂ ਕੋਈ ਐਂਡ ਹੈ ਹੀ ਨਹੀਂ।
ਹਾਂ ਨਹੀਂ ਉਹ ਵੀ।
ਹਮ ਹੈਲੋ ਹੈਲੋ
ਹਾਂਜੀ- ਹਾਂਜੀ ਬੋਲੋ, ਆ ਰਹੀ ਆਵਾਜ਼
ਮੈ, ਹਾਂ ਮੈਂ ਵੀ ਉਹੀ ਕਹਿ ਰਿਹਾ ਸੀ ਤਾ ਮੈਂਨੇ ਵੀ ਕਰ ਲਈਏ ਥੋੜ੍ਹੀ ਜਹੀ ਟੁੱਟੀ ਫੁੱਟੀ ਤਿਆਰੀਆਂ ਹਾਂਜੀ ਇਸ ਕੀ ਵਿੱਚ ਪੇਪਰਾਂ ਵਿੱਚ ਜ਼ਿਆਦਾ ਕੁਛ ਨਹੀਂ ਹੁੰਦਾ ਆਪਾਂ ਪੰਜਾਬੀ, ਐ ਪੰਜਾਬ ਜੀ ਕੇ ਪੰਜਾਬੀ ਵੀ ਇੰਗਲਿਸ਼ ਕੰੰਪਿਊਟਰ ਇਹ ਪਾਰਟ ਵਨ, ਫੇਰ ਮੈਥ ਰੀਜ਼ਨਿੰਗ ਪਾਰਟ ਟੂ ਫਿਰ, ਫੇਰ ਆ ਗਿਆ ਤੁਹਾਡਾ ਜੀ ਐਸ ਜੀ ਐਸ ਕੇ ਵਿਚਕਾਰ ਆਉਂਦਾ ਤੁਹਾਡਾ ਪੋਲਟ ਵੀ ਹਿਸਟਰੀ ਜੋਗ੍ਰਫੀ ਜੀ ਐਸ ਜੀ ਜਰਨਲ ਸਟੱਡੀ, ਜਰਨਲ ਸਟੱਡੀ 'ਚ ਆ ਜਾਂਦਾ ਕੋਆਲਿਟੀ ਅ ਇਕਨੋਮਿਕਸ, ਹਿਸਟਰੀ ਜੋਗਰਫੀ
ਵਿੱਚ ਹੀ ਹੋ ਗਏ ਜੀ ਇਹ ਸਾਰੇ ਨਾ, ਵਾਤਾਵਰਨ
ਵਾਤਾਵਰਨ ਅਹ ਇਕ ਪੋਲੀਟੀਨ ਕਿਹੜਾ ਪੋਲੀਟੀਨ ਕਿਹਾਂ, ਚਲੋ ਸਬਜੈਕਟ ਦਾ ਸਬਜੈਕਟ ਹੀ ਆ ਹੁਣ ਮੈਂਥ ਨੂੰ ਹਾਂ ਚਲੋ ਇਹ ਸਾਰੇ ਕਰੰਟ ਅਫੇਅਰਸ ਹੋ ਗਏ, ਖ਼ਬਰਾਂ ਖੁਬਰਾਂ ਹੋ ਗਈਆਂ
ਆਹੋ, ਇਹ ਜ ਜਿਹੜੇ ਅੱਜ- ਕੱਲ ਜਾ ਫਾੜਦੇ ਨਹੀਂ ਉਹਨਾਂ ਨੂੰ ਪਤਾ ਹੁੰਦਾ, ਵੀ ਕਿਹੜੇ- ਕਿਹੜੇ ਪੇਪਰ ਨੇ ਕੀ- ਕੀ ਨਾਮ ਨੇ
ਹਾਂ- ਹਾਂ ਇਹਦੇ ਵਿੱਚ ਕਲਰਕ ਦਾ ਪੇਪਰ ਹੁਣ ਇੱਕ ਸੌ ਵੀਹ ਨੰਬਰਾਂ ਦਾ ਹੈਗਾ, ਜਿਸਮ੍ਹਾਂ ਤੇ ਮਤਲਬ ਪੇਪਰ ਪਾਰਟ ਏ ਪਾਰਟ ਵੀ, ਪਾਰਟ ਏ ਪੰਜਾਹ ਨੰਬਰਾਂ ਦਾ ਪਾਠ ਵੀ ਮੈਂ ਕਿਹਾ ਇੱਕ ਸੌ ਵੀਹ ਨੰਬਰਾਂ ਦਾ, ਤਾਂ ਇੱਕ ਸੌ ਵੀਹ ਮਾ ਤੇ ਲਗਾ ਲਓ ਤੁਸੀਂ ਪੰਜਾਬ ਜੀ ਕੇ ਹੈਗੀ ਆ ਸਤਾਰਾਂ ਨੰਬਰਾਂ ਦੀ ਤੇ ਪੰਜਾਬੀ ਕੰਪਿਊਟਰ ਹੈਗਾ ਅੱਠ ਨੰਬਰਾਂ ਦਾ ਹੋ ਗਿਆ ਪੱਚੀ ਫੇਰ ਪੰਜਾਬੀ ਤੇਰਾਂ ਕੀ, ਇੰਗਲਿਸ਼ ਬਾਰਾਂ ਕੀ, ਇਹ ਵੀ ਹੋ ਗਿਆ ਪੱਚੀ ਜਾਣੀ ਕਿ ਪੰਜਾਹ ਹੋ ਗਿਆ ਇਹ ਪੰਜਾਬ 'ਚ ਤੁਹਾਡੇ ਛਿਆਲੀ ਗਾਣੇ ਜੀਉਂਦੇ ਆ, ਛਿਆਲੀ ਗਾਏ, ਠੀਕ ਹੈ ਮਤਲਬ ਤੁਹਾਡੇ ਲਗਭਗ ਲਗਭਗ ਚਾਰ ਸਬਜੈਕਟਾਂ 'ਚ ਇੱਕ- ਇੱਕ ਨੰਬਰ ਕੱਟਣਾ ਚਾਹੀਦਾ, ਹੋਰ ਕਿਧਰੇ ਤਨਨੀ ਨੰਬਰ ਕੱਟਣਾ ਚਹੀਦਾ ਚਲੋ ਹੋਰ ਤਾਨੂੰ ਛੂਟ ਦੇ ਦਿੱਤੀ ਜਾਂਦੀ ਆ ਚਲੋ ਬਹਲੀ ਤਾਣੀ ਆਣੇ ਕਿਸੀਦੇ ਠੀਕ ਹੈ, ਤਾਂ ਇਹ ਹੋ ਗਿਆ, ਫੇਰ ਆ ਗਿਆ ਮੈਥਜਣੀ ਮੈਥ ਹੁੰਦਾ ਤੁਹਾਡਾ ਪੱਚੀ ਨੰਬਰਾਂ ਦਾ,
ਨੀ ਤੁਹਾਡੀ ਡਬਲ-ਡਵਲ ਅਵਾਜ਼ ਆ ਰਹੀ ਆ।
ਡਬਲ-ਡਬਲ ਆਵਾਜ਼ ਆ ਰਹੀ ਹੈ ਹੁਣ ਆ ਰਹੀ ਹੈ ਡਬਲ-ਡਬਲ ਆਵਾਜ਼,
ਹਾਂਜੀ ਤੁਹਾਡੀ ਨਾ ਦੋ-ਦੋ ਵਾਰ ਆਵਾਜ਼ ਆ ਰੀ,
ਅੱਛਾ ਸਾਨੇ ਕਿਤੇ ਬੈਟ ਹੋ ਜਾ ਉੱਠ ਰਹੇ ਨੈਟਵਰਕ ਨੀ ਆ ਰਹਾ।
ਹਾਂ, ਰੇਜ ਪ੍ਰੋਵਲਮ ਬਹੁਤ ਹੁੰਦੀ ਹੈ।
ਰੇਜ਼ ਦੀ ਪ੍ਰੋਬਲਮ ਚਾਰ ਮਿੰਟ ਤੱਕ ਹੋਰ ਇਸ ਤਰ੍ਹਾਂ ਕਰਲੋ।
ਹੂੰ,
ਫੇਰ, ਪੱਚੀ ਇੱਧਰ ਪੰਜਾਹ ਇੱਧਰ ਤਾਂ ਸੌ ਹੋਗਿਆ ਸੌ-ਸੌ ਦੋ ਸੌ ਇੱਕ ਸੌ ਵੀਹ ਨੰਬਰਾਂ ਦਾ, ਤਾਂ ਬਾਕੀ ਕਿੱਥੇ ਨੰਬਰ ਇਹ ਤੀਹ ਨੰਬਰਾਂ ਦੀ ਮੈਥ ਰੀਜ਼ਨਿੰਗ ਤੀਹ ਨੰਬਰ
ਤਾਂ ਕਰਦੇ ਨੇ ਜੀ ਆਣੇ ਵਾਲੀ ਜ਼ਿੰਦਗੀ ਚ ਥੋੜ੍ਹਾ ਜਿਹਾ ਇੱਕ, ਪੱਕੇ ਕੰਮ ਤੇ ਲੱਗੇ ਰਹੀਏ ਜਿਹੜਾ ਰੋਜ਼-ਰੋਜ਼ ਕੰਮ ਨਾ ਬਦਲਣਾ ਪਵੇ। ਤੇ ਦੂਜੀ ਗੱਲ ਇਹ ਆ ਵੀ ਸਰਕਾਰੀ ਜੋਬ ਤੇ ਹੋ ਜਾਂਦਾ ਵੀ ਇੱਕ ਜਿੰਦਰ ਮੈ, ਇੱਥੇ ਰਹਿੰਦਾ ਬੰਦਾ ਉਮਰ ਦੇ ਹਿਸਾਬ ਨਾਲ,
ਹੂੰ।
ਉਹ ਕੰਮ ਵਧੀਆ ਲੱਗਦਾ ਵੀ ਹਾਂ ਕੋਈ ਕੁਰਸੀ ਵਾਲਾ ਕੰਮ ਹੋਵੇ ਜੇ, ਛੋਟੇ ਹੁੰਦੇ ਬੈਠੇ ਰਹੇ ਉਮਰ ਦੇ ਹਿਸਾਬ ਨਾਲ, ਕੰਮ ਵੀ ਨੀ ਹੁੰਦਾ, ਪ੍ਰਾਈਵੇਟ ਪ੍ਰਾਈਵੇਟ ਕੰਮਾਂ ਦਾ ਇਹ ਹੁੰਦਾ ਵੀ ਕੰਮ ਬਦਲਣਾ ਵੀ ਔਖਾ ਹੋ ਜਾਂਦਾ। ਕਈ-ਕਈ ਸਾਲ ਤਾਂ ਇੱਕੋ ਤਨਖਾਹ ਤੇ ਰਹਿਣਾ ਪੈਂਦਾ। ਸਰਕਾਰੀ ਚ ਚਲੋ, ਪ੍ਰਮੋਸ਼ਨਾਂ ਹੋ ਜਾਂਦੀਆਂ ਨੇ।
ਇੱਕ ਉਮਰ ਦੇ ਬਾਅਦ ਤਾਂ ਜੀ ਨਾ ਸੈਲਰੀ ਵੱਧਦੀ, ਨਾ ਏਜ ਬਣਦੀ। ਪ੍ਰਾਈਵੇਟ ਚ ਪ੍ਰਾਈਵੇਟ ਵੀ ਸੈਲਰੀ ਵਧੀਆ ਦੇ ਦਿੰਦੇ ਨੇ ਪਰ ਉੱਥੇ ਛੁਟੀਆਂ ਨਹੀਂ ਦਿੰਦੇ। ਪਰ ਬਰਡਨ ਇੰਨਾ ਜ਼ਿਆਦਾ ਆ ਵੀ ਛੱਡੋ ਪਰਾਂ,
ਨਹੀ ਜਦ ਬੰਦਾ ਉਮਰ ਦਾ ਨੌਜਵਾਨ ਹੁੰਦਾ ਉਦੋਂ ਤੱਕ ਤਾਂ ਪ੍ਰਾਈਵੇਟ ਕੰਮ ਕਰ ਲੈਂਦਾ। ਜਦੋਂ ਉਮਰ ਟਲਣੀ ਸ਼ੁਰੂ ਹੋ ਜਾਂਦੀ ਹੈ ਨਾ ਤਾਂ ਕਿਧਰੇ ਕੁ ਬੰਦਾ ਕੰਮ ਬਦਲ ਸਕੇ। ਤੇ ਕੁ ਕੰਮ ਚ ਵੀ ਬੰਦਾ ਖੁਸ਼ ਨੀ ਰਹਿੰਦਾ ਹੁਣ ਜਿਹੜੇ ਜੋ ਕੁ ਹੱਥੀ ਕੰਮ ਕਰਦੇ ਨੇ।
ਹਾਂ।
ਉਹ ਬੰਦੇ ਹੱਥੀ ਕੰਮ ਜਿਹੜਾ ਸਿੱਖਿਆ ਹੋਇਆ ਹੁੰਦਾ ਉਹ ਵੀ ਜੇ ਭਾਰ ਭੂੂਰ ਵਾਲਾ ਨਾ ਹੋਵੇ। ਫਿਰ ਬੰਦਾ ਕੱਟ ਲੈਂਦਾ ਜ਼ਿੰਦਗੀ ਸਾਰੀ, ਪਰ ਹੁਣ ਸਰਕਾਰੀ ਦਾ ਇਹ ਫਾਇਦਾ ਹੁੰਦਾ ਇੱਕ ਵਾਰ ਲਾਗੇ ਬੰਦੇ ਫਿਰ ਕੁਰਸੀ ਤੇ ਬੈਠੇ ਹੁੰਦੇ ਨੇ ਫਿਰ ਆਣੇ ਵਾਲੇ ਟਾਈਮ ਨਾਲ ਉਮਰ ਦੇ ਹਿਸਾਬ ਨਾਲ, ਪ੍ਰੋਮੋਸ਼ਨਾ ਹੋ ਜਾਂਦੀਆਂ ਨੇ,
ਹਾਂ।
ਹਾਂ ਪ੍ਰੋਮੋਸ਼ਨਾ ਬੀ ਪਹਿਲਾਂ ਬੰਦਾ ਛੋਟੀ ਤੇ ਲੱਗਿਆ ਫਿਰ ਉਹ ਤੋਂ ਬੜੀ ਉਹ ਤੋਂ ਬੜੀ,
ਜਿ ਤਰੱਕੀ ਹੋ ਜਾਂਦੀ ਹੈ, ਤਰੱਕੀ ਹੋ ਜਾਂਦੀ ਹੈ ਸਰਕਾਰੀ ਚ। ਤਾਹੀ ਆ ਚਾਹੇ ਬੰਦਾ ਜੋ ਮਰਜ਼ੀ ਕਰੇ ਸਰਕਾਰੀ ਨੂੰ ਤਾਂ ਇੱਕ ਵਾਰ ਹੱਥ, ਦਾ ਇ ਐ, ਸਰਕਾਰੀ ਤਾਂ ਕੋਸ਼ਿਸ਼
ਸਰਕਾਰੀ ਨੂੰ ਹੱਥ ਪਾਉਣਾ ਵੀ ਚਾਹੀਦਾ ਕਿਸਮਤ ਕਹਿ ਲਓ ਚਾਹੇ-ਚਾਹੇ ਤੁਸੀਂ ਆਪਣੀ ਮਿਹਨਤ ਕਹਿ ਲਓ ਅਜਮਾਣੀ ਚ,
ਹੁਣ ਜਿਹੜੇ ਜਵਾਕ ਪੜ੍ਹਨੇ ਵਾਲੇ ਨੇ ਹੁਣ ਉਹ ਤੇ ਸਰਕਾਰੀ ਨੂੰ ਹੱਥ ਪਾਉਣਗੇ, ਤੇ ਜਿਹੜੇ ਜਵਾਕਾ ਦੇ ਦਿਮਾਗ ਠੀਕ ਠਾਕ ਹੋਵੇ, ਹੁਨ ਉਹ ਤਾਂ ਬੰਦੇ ਪਹਿਲਾਂ ਸਰਕਾਰੀ ਨੂੰ ਦੇਖ ਆਖਣਗੇ ਵੀ ਪਹਿਲਾਂ ਆਪਾਂ ਸਰਕਾਰੀ ਦੇਖ ਲਿਏ ਹਾਂ ਉਹ ਨੇ ਕੱਢ
ਪਈ ਜਾਣਾ ਵੀ ਸੱਠ ਸਾਲ ਹੋ ਗਏ ਸੱਤਰ ਸਾਲ ਹੋਜੇ ਇਹਨਾਂ ਦਾ ਕੋਈ ਰਿਟਾਇਰ ਪੀਰੀਅਡ ਨਹੀਂ ਹੁੰਦਾ
ਨਾਲ ਇਹ ਨੂੰ ਸਰਕਾਰੀ ਦੇ ਨਾਲੇ ਥੋੜਾ ਟਾਈਮ ਤੱਕ ਆ ਕੇ ਮਿਲ ਹੀ ਜਾਂਦੀ ਏ ਨੌਕਰੀ ਜੇ ਆਪਾਂ ਮਿਹਨਤ ਕਰਦੇ ਆ
ਹੰ
ਜੇ ਅਪਨੀ ਮਿਹਨਤ ਤੇ ਹੁੰਦਾ ਜੇ ਆਪਾਂ ਮਿਹਨਤ ਕਰ ਰਹੇ ਆ ਫੇਰ ਆਪਾਂ ਨੂੰ ਮਿਲੂਗੀ ਜੇ ਆਪਾਂ ਮਿਹਨਤ ਹੀ ਨਹੀ ਕਰ ਰਹੇ ਫੇਰ ਆਪਾਂ ਨੂੰ ਨਹੀਂ ਮਿਲਦੀ
ਸਹੀ ਗੱਲ ਏ ਜੀ
ਹਾਂਜੀ ਮਿਹਨਤ ਕਰਨੀ ਜ਼ਰੂਰੀ ਐ ਈ
ਮੇਹਨਤ ਬਹੁਤ ਜਰੂਰੀ ਐ
ਹਾਂ ਮਿਹਨਤ ਕਰੋ ਤਾਂ ਤੁਹਾਨੂੰ ਮਿਲਜੂਗੀ
ਮਿਹਨਤ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਐ ਨਵੀਆਂ ਨਵੀਆਂ ਪੋਸਟਾਂ ਕੱਢੇ ਗੀ
ਨਾ ਪਤਾ ਤਿਆਰੀ ਕਰਨੀ ਚਾਹੀਦੀ ਏ ਤੁਹਾਨੂੰ ਜੇ ਤੁਹਾਡੀ ਉਮਰ ਹੈਗੀ ਹੈ ਏ ਤਾਂ ਤੁਹਾਨੂੰ ਪੜ੍ਹਨਾ ਚਾਹੀਦਾ ਅੱਗੇ ਪੜ੍ਹਾਈ ਤੇ ਨਹੀਂ ਧਿਆਨ ਰੱਖਨਾ ਚਾਹੀਦਾ
ਪੰਜਾਬ ਪੁਲਿਸ ਕਿ ਪੇਪਰ ਸਟਾਰਟ ਹੋਏਗੇ ਇੱਕ ਤੋਂ ਲੈ ਕੇ ਏ ਦਸ ਪੰਦਰਾਂ ਜੁਲਾਈ ਤੱਕ ਇੱਕ ਜੁਲਾਈ ਤੇ ਲੇਕੈ ਪੰਦਰਾਂ ਜੁਲਾਈ ਤੱਕ ਫੇਰ ਉਸ ਤੇ ਉਸ ਵਿੱਚ ਕੁਛ ਨੀ ਹੁੰਦਾ ਤਾਂ ਪੇਪਰ ਪੇਪਰ ਪੇਪਰ ਨਹੀ ੳਸ ਕੇ ਵਿਚ ਤਾ ਫਿਰ ਉਸ ਕੇ ਬਾਅਦ ਦੇਖ ਲਿਖੀਗੇ ਜਾ ਕੇ ਪੰਦਰਾਂ ਜੁਲਾਈ ਦੇ ਬਾਅਦ ਕਲਰਕ ਕੇ ਫੋਰਮ ਰੀਓਪਨ ਹੋ ਸਕਦੇ ਆ ਅਗਰ ਹੁਨ ਰੀਓਪਨ ਹੁੰਦੇ ਨਾ ਪੰਜ ਦਿਨਾਂ ਦੇ ਵਿੱਚ ਵਿੱਚ ਫਿਰ ਤੁਹਾਨੂੰ ਕਲਰਕ ਜੁਲਾਈ 'ਚ ਦੇਖਣ ਨੂੰ ਮਿਲ ਜਾਂਦਾ ਪੇਪਰ ਨਾ ਅਗਸਤ ਚ ਅਗਰ ਅਗਲੇ ਪੰਦਰਾਂ ਜੁਲਾਈ ਤੋਂ ਬਾਅਦ ਰਿਲੀਜ਼ ਹੋਨੇਗੇ ਕਲਰਕ ਦੇ ਪੇਪਰ ਰੀਓਪਨ ਹੋਨਗੇ ਤਾਂ ਮਹੀਨੇ ਬਾਅਦ ਯਾਣੀ ਕਿ ਤੁਹਾਨੂੰ ਮਹੀਨਾ ਦਿੱਤਾ ਜਾਂਦਾ ਤਾਂ ਅਗਸਤ ਸਤੰਬਰ ਚ ਪੇਪਰ ਦੇਖਨ ਨੂੰ ਮਿਲੂਗਾ। ਅਹ ਸਤੰਬਰ ਦੇ ਵਿੱਚ ਹੀ ਉਹਨਾਂ ਨੇ ਤੁਹਾਡੇ ਰਿਜ਼ਲਟ ਅਨਾਊਂਸ ਕਰ ਕੁਰ ਕੇ ਸਤੰਬਰ ਦੇ ਵਿੱਚ ਹੀ ਤੁਹਾਨੂੰ ਅ ਟਾਈਪਿੰਗ ਟੂਪਿੰਗ ਦੇ ਦੋਗੇ ਮਤਲਬ ਲਗਾ ਲਓ ਤੁਸੀਂ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਹੀ ਏ ਤੁਹਾਡੇ ਸਾਰੇ ਕੰਮ ਕੰਪਲੀਟ ਕਰਨੇ ਨੇ ਅਗਰ ਇਹਨਾਂ ਦਾ ਮਨ ਕਰ ਰਿਹਾ ਤਾਂ
ਅੱਛਾ ਨਾ ਕੀ ਕਰੀਏ
ਹੈਲੋ।